ਹੈਲੋ ਹਾਂਜੀ ਸਤਿ ਸ੍ਰੀ ਕਾਲ
ਹੋਰ ਕੀ ਹਾਲ ਚਾਲ
ਬਸ ਵਧੀਆ ਤੁਸੀਂ ਸੁਣਾਓ ਕੀ ਕਰ ਰਹੇ।
ਕੁਛ ਨੀਂ ਬਸ ਵੋਈ ਆਪਣੇ ਭਤੀਜੇ ਦੀ ਫੋਟੋਆਂ ਦੇਖ ਰਹੀਆਂ ਸੀ ਦੇਖ ਰੀ ਸੀ ਮੈਂ ਕਈ ਸੀ ਮੈਂ ਆਪਣੀ ਕਜ਼ਨ ਸਿਸਟਰ ਕੋਲ ਦੋ ਦਿਨ ਵਾਸਤੇ। ਤੇ ਉਹਦਾ ਅੱਠ ਨੌ ਮਹੀਨੇ ਦਾ ਮੁੰਡਾ ਹੈਗਾ ਐ। ਉਹੀ ਸਭ ਦੇਖ ਰਹੀ ਸੀ। ਤੇ ਅੱਜ ਕੱਲ ਦੀ ਤੇ ਮਾਵਾਂ ਐਹ ਪਤਾ ਨੀ ਕੀ ਕਰਦੀਆਂ ਨੇ ਜਰਾ ਜਦ ਬੱਚਾ ਬਿਮਾਰ ਪਏ ਨਾ ਕੁਛ ਹੋਏ ਨਾ ਤੁਰੰਤ ਦਵਾਈ ਦੇਣੀ। ਉਹਨੂੰ ਉਹੀ ਸਮਝਾ ਰਈ ਸੀ ਕਿ ਘਰੇਲੂ ਨੁਸਖੇ ਨੁਸਖੇ ਤੋਂ ਜਿਆਦਾ ਕੁਛ ਵੀ ਅੱਛੀ ਚੀਜ਼ ਹੁੰਦੀ ਨੀਂ ਆ ਕਿਉਂਕਿ ਸਾਡੇ ਟਾਈਮ ਤੇ ਵੀ ਸਾਡੀ ਦਾਦੀ ਨਾਨੀ ਇਹੀ ਕਰਦੇ ਹੁੰਦੇ ਸੀ।
ਅੱਜ ਕੱਲ ਅੱਜ ਕੱਲ੍ਹ ਦੀ ਕੁੜੀਆਂ ਹੂੰ ਅੱਜ ਕਲ ਦੀ ਕੁੜੀਆਂ ਲੇਕਿਨ ਮੰਨਦੀਆਂ ਨੀ ਨਾ ਉਹਨਾਂ ਨੂੰ ਤੇ ਬਸ ਦਵਾਈ ਦੇ ਦੋ ਦਵਾਈ ਦੇ ਦੋ
ਉਹੀ ਹੈ ਦਵਾਈ ਨਾਲ ਤੇ ਬੱਚੇ ਦੀ ਇਮਿਊਨਿਟੀ ਹੋਰ ਹਾਂ ਬੱਚੇ ਦੀ ਇਮਿਊਨਿਟੀ ਖ਼ਰਾਬ ਹੁੰਦੀ ਔਰ ਕੁਛ ਨੀ ਹੁੰਦੀ ਐ ਬਾਕੀ ਤੇ ਹੁਣ ੳਹੀੳ ਸਮਝਾਉਣਾ ਸਾਡਾ ਕੰਮ ਐਂ ਅੱਗੇ ਦੇਖੋ ਕੀ ਕਰਦੇ ਕੀ ਨਈਂ ਹੁਣ ਸੀ ਮੈਂ ਉਹਨੂੰ ਕਹਿ ਰਹੀ ਹਾਂ ਕਿ ਮੈਂ ਕੀ ਨੱਕ ਬੈਹ ਰੀ ਐ ਮੈਨੂੰ ਲੱਗਦੈ ਸਰਦੀ ਨੌ ਮਹੀਨੇ ਦਾ ਹੈਗੇ ਉਹਨੂੰ ਸਰਦੀ ਲੱਗੀ ਸੀ ਉਹਨੂੰ ਦਵਾਈ ਦੇਣ ਦੀ ਕਰ ਰਹੀ ਸੀ ਮੰਨ ਨੀ ਰਹੀ ਸੀ ਨੱਕ ਬਹਿ ਰਹੀ ਹੈ ਮੈਂ
ਨਹੀਂ ਤੇ ਸਰਦੀ ਕਿਉਂ ਲੱਗ ਗੀ ਥੋੜਾ ਉਹਨੂੰ ਬੋਲਿਆ ਕਰੋ ਕੀ ਸਰਦੀ ਕਿਵੇਂ ਲੱਗੀ ਉਹਨੂੰ ਬਦ ਬੋਲਣਾ ਸੀ ਨਾ ਥੋੜਾ ਦੁੱਧ ਦੱਤ ਤੇ ਨੀ ਕਿਤੇ ਨਾ ਨੂੰ ਕੇ ਦੁੱਧ ਦਾਧ ਦੇਣਾ
ਕਿ ਰੋਜ਼ ਹਾਂ ਰੋਜ਼ ਉਹਨੂੰ ਨਵਾਏਗੀ ਮੌਸਮ ਇੱਥੇ ਦਾ ਥੋੜਾ ਠੰਡਾ ਹੈਗਾ ਉਹੀ ਸਮਝਾ ਆਇਆ ਹੈ ਕਿ ਇਵੇਂ ਇੰਨੀ ਛੇਤੀ ਸਰਦੀ ਕਿਉਂ ਲੱਗੀ ਹਾਂ ਨਾਲੇ ਰੋਜ਼ ਉਹ ਸਵੇਰੇ ਉਹਨੂੰ ਕੇਲਾ ਖੁਵਾ ਦੇਗੀ ਵੀ ਤੇ ਇਹਦੇ ਵਾਸਤੇ ਵੀ ਮਨਾ ਕੀਤਾ ਕਹਿੰਦੀ ਕਿ ਹੁਣ ਫਟਾਫਟ ਕੁੱਛ ਦੇਣਾ ਹੈ ਤੇ ਕੇਲਾ ਦੇ ਦੋ ਮੈਂ ਕਿਹਾ ਬਹੁਤ ਸਾਰੀ
ਹਾਂ ਰਾਗੀ ਵਗੈਰਾ ਦੇ ਸਕਦੇ ਹੋ ਗਰਮ ਹੁੰਦੀ ਹੈ ਤਾਸੀਰ ਦੀ
ਹਾਂਜੀ ਬਹੁਤ ਸਾਰੀ ਚੀਜ਼ਾਂ ਦੇ ਸਕਦੇ ਹੋ ਲੇਕਿਨ ਉਹੀ ਹੈ ਨਾ ਅੱਜ ਕੱਲ ਤੇ ਕੀ ਕਹੀਏ ਕੁੜੀਆਂ ਸੁਣ ਕੇ ਰਹਿ ਨਹੀਂ ਹੈ ਮੰਨ ਕੇ ਰਾਜ਼ੀ ਨਹੀਂ ਹੈ ਤੇ ਫੇਰ ਆਪਾਂ ਦਾ ਸਾਡਾ ਤੇ ਕੰਮ ਹੈ ਹਾਂਜੀ ਉਹੀ ਗੱਲ ਹੈ ਹਾਂਜੀ ਲੇਕਿਨ ਉਹਦੇ ਨਾਲ ਇਹ ਵੀ ਦੇਖੋ ਨਾ ਬੱਚ ਬੱਚੇ ਨੂੰ ਕਿੰਨੀ ਦਿੱਕਤ ਹੋ ਰਹੀ ਹੈ ਹੁਣ ਨੱਕ ਬਹਿ ਰਹੀ ਹੈ ਫੇਰ ਉਹਨੂੰ ਹਾਂਜੀ ਨਾਲੇ ਉਹਨੂੰ ਥੋੜ੍ਹੀ ਜਿਹੀ ਮੋਸ਼ਨ ਵੀ ਗ੍ਰੀਨ ਕਲਰ ਹਰੇ ਕਲਰ ਦਾ ਆਇਆ ਸੀ ਤਾਂ ਮੈਂ ਉਹਨੂੰ ਕਿਹਾ ਮੈਂ ਕ ਦੇਖ ਲਾ ਮੈਂ ਕਹੀ ਕਹਿ ਰਹੀ ਸੀ ਨਾ ਕਿ ਉਹਨੂੰ ਠੰਡ ਲੱਗੀ ਹੋਈ ਹੈ ਫੇਰ ਉਹੀ ਮੈ ਉਹਨੂੰ ਨੁਸਖਾ ਦੱਸਿਆ ਉਹਨੂੰ ਤੇਲ ਬਣਾ ਕੇ ਦੇ ਕੇ ਆਈ ਆ ਪਹਿਲਾਂ ਤਾਂ ਇਹੀ ਕਰਦੇ ਹੁੰਦੇ ਸੀ ਕਿ ਤੇਲਾਂ ਦੇ ਉੱਤੇ ਤੇਲ ਸਰਸੋਂ ਦੇ ਤੇਲ ਨੂੰ ਥੋੜ੍ਹਾ ਜਿਹਾ ਸਾੜ ਕੇ ਲਸਣ ਪਾ ਲਿਆ ਮੇਥੀ ਪਾ ਲ ਲਈ ਅਜਵੈਨ ਪਾ ਲਈ ਇਹ ਸਭ ਚੀਜ਼ਾਂ ਪਾ ਕੇ ਅ ਉਹਦੇ ਨਾਲ ਹੀ ਤੁਸੀਂ ਮਾਲਿਸ਼ ਕਰਕੇ ਬ ਬੱਚੇ ਨੂੰ ਰਾਤੀ ਸੁਵਾਦ ਹੋ ਦੇਖੋ ਸਵੇਰੇ ਤੱਕ ਸਾਰੀ ਸਰਦੀ ਗਾਇਬ
ਨਹੀਂ ਮੈਂ ਤੁਸੀਂ ਤੇ ਕਹਿ ਰੋ ਨਾ ਠੰਡ ਲੱਗਣ ਦੇ ਮੈਂ ਤੇ ਠੰਡ ਪੂਰੀ ਠੰਢ ਚਹੀ ਠੰਡ ਲੱਗੀ ਹੋਵੇ ਜਾਂ ਨਾ ਲੱਗੀ ਹੋਵੇ ਰਾਤੀ ਬੱਚੇ ਦੀ ਛਾਤੀ ਚ ਤਲਵੇ ਚ ਕੰਨ ਦੇ ਪਿੱਛੇ ਧੁਨੀ ਚ ਮੈਂ ਤੇਲ ਇਨਾ ਕਰਕੇ ਹੀ ਉਹਨੂੰ ਗਰਮ ਕਰਕੇ ਹੀ ਮਤਲਬ ਲਗਾ ਦੇਣਾ ਚਾਹੇ ਉਹ ਬਿਮਾਰ ਹੈ ਜਾਂ ਨਹੀਂ ਹੈ ਮੇਰੀ ਡੇਲੀ ਦਾ ਰੂਟੀਨ ਹੁੰਦਾ ਸੀ ਬਹੁਤ ਜਿਆਦਾ ਇਥੇ ਠੰਡ ਪੈਂਦੀ ਹੈ ਤੇ ਮੈਂ ਤੇ ਇਦਾਂ ਹੀ ਕਰਦੀ ਸੀਗੀ।
ਉਹ ਕਰਨਾ ਵੀ ਚਾਹੀਦਾ ਹੈ ਯਾਰ ਤੁਸੀਂ ਹੁਣ ਪਤਾ ਹੈ ਮੌਸਮ ਚੇਂਜ ਹੋ ਰਿਹਾ ਤੇ ਤੁਸੀਂ ਬੱਚੇ ਨੂੰ ਫਿਰ ਗਰਮ ਤੇਲ ਨਾਲ ਹੀ ਮਾਲਿਸ਼ ਕਰੋ ਨਾ ਮਾਲਿਸ਼ ਵੀ ਤੁਸੀਂ ਅਗਰ ਨਾਰੀਅਲ ਤੇਲ ਨਾਲ ਕਰ ਰਹੇ ਹੋ ਤੇ ਉਹ ਤੇ ਠੰਡਾ ਹੁੰਦਾ ਉਹ ਫੇਰ ਹੋਰ ਸਰਦੀ ਪੜੇਗੀ ਹੁਣ ਐ ਤੇ ਮੈਂ ਪੁੱਛਿਆ ਨੀ ਕਿਹੜੇ ਤੇਲ ਨਾਲ ਮਾਲਿਸ਼ ਕਰਦੀ ਹੈ ਪਰ ਮੈਂ ਉਹ ਤੇਲ ਉਹਨੂੰ ਬਣਾ ਕੇ ਦੇ ਕੇ ਆਈ। ਕਿ ਐਸਾਂ ਕਰ ਲਿਆ ਕਰ ਰਾਤੀ ਸੁੱਤੇ ਹੋਏ ਨੂੰ ਤੇ ਲੱਗੇ ਲਾ ਲਿਆ ਪੈਰਾਂ ਤੇ ਲਗਾ ਦਿੱਤਾ ਪਿੱਠ ਤੇ ਲਾਤਾ ਬੱਚੇ ਨੂੰ ਢੱਕ ਕੇ ਸੁਆ ਦਿੱਤਾ ਤਾਂ ਸਵੇਰ ਤੱਕ ਦੇਖੀ ਸਰਦੀ ਕਿਵੇਂ ਗਾਇਬ ਹੋ ਜਾਏਗੀ। ਦਵਾਈ ਦੇਣ ਤੋਂ ਤੇ ਅੱਛਾ ਹੈ ਨਾ ਤੁਸੀਂ ਇਹ ਸਭ ਚੀਜ਼ਾਂ ਕਰੋ। ਮੇਰੀ ਮੰਮੀ ਨੇ ਵੀ ਇੱਕ ਨੁਸਖਾ ਦੱਸਿਆ ਸੀ ਮੈਨੂੰ ਕਿ ਮੇਰੇ ਮੁੰਡੇ ਨੂੰ ਵੀ ਸਰਦੀ ਛੇਤੀ ਲੱਗ ਜਾਂਦੀ ਸੀ। ਤੇ ਇੱਕ ਸੁਹਾਗਾਂ ਆਉਂਦਾ ਉਹਨੂੰ ਤੁਸੀਂ ਥੋੜਾ ਜਿਹਾ ਤਵੇ ਦੇ ਉੱਤੇ ਉਹ ਫੁੱਲ ਜਾਂਦਾ ਹੈ ਉਹਦਾ ਪਾਊਡਰ ਬਣਾ ਕੇ ਥੋੜਾ ਜਿਹਾ ਸ਼ਹਿਦ ਦੇ ਅੰਦਰ ਪਾ ਕੇ ਤੁਸੀਂ ਬੱਚੇ ਨੂੰ ਰੋਜ਼ ਰਾਤੀ ਦੇ ਦੋ ਦੇਖੋ ਕਿਵੇਂ ਸਰਦੀ ਗਾਇਬ ਹੁੰਦੀ ਹੈ। ਇਹ ਸਭ ਛੋਟੀ ਮੋਟੀ ਚੀਜ਼ਾਂ ਬਹੁਤ ਕੰਮ ਆਉਂਦੀਆਂ ਨੇ ਪਰ ਅੱਜ ਕੱਲ੍ਹ ਦੇ ਬੱਚੇ ਕਿੱਥੇ ਕਰਨ ਜੋਗੇ ਹੈ ਸਭ ਕੁੜੀਆਂ ਤੇ ਬਿਲਕੁਲ ਹੀ ਕੁਛ ਨਹੀਂ ਈਜ਼ੀ ਚੀਜ਼ ਹੁੰਦੀਆਂ ਨੇ ਕਿ ਤੁਰੰਤ ਹੀ ਬੱਚੇ ਨੂੰ ਰਾਹਤ ਮਿਲਣ ਜਾਏ ਤੇ ਉਹਦੇ ਵਾਸਤੇ ਫਟਾਫਟ ਬਸ ਦਵਾਈ ਦੇ ਦੋ ਹੁਣ ਕੀ ਕਹੀਏ ਸਾਡਾ ਕੰਮ ਸਮਝਾਣਾ ਹੈ ਪਹਿਲਾਂ ਤਾਂ ਦਾਦੀ ਨਾਨੀ ਇਹੀ ਕਰਦੇ ਹੁੰਦੇ ਸੀ। ਦੇਖੋ ਆਪਾਂ ਅੱਜ ਤੱਕ ਫਿਟ ਫੱਟ ਨੇ
ਓਹੀ ਓਹੀ ਪਹਿਲੇ ਤਾਂ ਧੁੱਪੇ ਵੀ ਕਿੰਨਾ ਅਸੀਂ ਲੈ ਕੇ ਬਿਹਾ ਬੈਠਿਆ ਕਰਨਾ ਬੱਚਿਆਂ ਨੂੰ ਧੁਪਚੇ ਮੈਂ ਤਾਂ ਧੁਪਚੇ ਹੀ ਮਾਲਿਸ਼ ਕਰਨੀ ਧੁੱਪ ਵੀ ਜ਼ਰੂਰ ਲਗਾਉਂਦੀ ਸੀ ਬੋਡੀ ਨੂੰ ਮੇਰਾ ਜੋ ਮੁੰਡਾ ਹੋਇਆ ਸੀ ਤਦ ਤੇ ਉਹਨੂੰ ਉਹ ਦੱਸ ਦਿੱਤਾ ਸੀ ਜੋਨਡਸ ਹੋਇਆ ਤੇ। ਪੀਲੀਆ ਸਵੇਰੇ ਸਵੇਰੇ ਫੇਰ ਉਹਨੂੰ ਸਵੇਰੇ ਸਵੇਰੇ ਦੀ ਧੁੱਪ ਦਿਖਾਣੀ ਲੈ ਕੇ ਬਹਿਣਾ ਤੇ ਧੁੱਪ ਵੀ ਬੜੀ ਜ਼ਰੂਰੀ ਹੈ। ਬੱਚੇ ਦੀ ਹੱਡੀਆਂ ਹੁੱਡੀਆਂ ਨੂੰ ਧੁੱਪ ਲੱਗਣੀ।
ਪਹਿਲਾਂ ਦੇ ਟਾਈਮ ਤੇ ਤੇ ਬੱਚੇ ਐਵੇਂ ਮਿੱਟੀ ਤੇ ਖੇਡਦੇ ਹੁੰਦੇ ਸੀ, ਧੁੱਪ ਚ ਖੇਡ ਰਹੇ ਨੇ। ਕੋਈ ਫਰਕ ਨਹੀਂ ਪੈਂਦਾ ਕਾਲੇ ਹੋ ਰਹੇ ਨੇ, ਕੀ ਹੋ ਰਹੇ ਨੇ ਅੱਜ- ਕੱਲ੍ਹ ਤੇ ਮਾਵਾਂ ਸਭ ਤੋਂ ਪਹਿਲਾਂ ਮਿੱਟੀ ਤੇ ਨਹੀਂ ਖੇਡਣਾ ਜੀ। ਕਿ ਮਿੱਟੀ 'ਚ ਤਾਂ ਬੜੇ ਜਰਮਜ ਹੁੰਦੇ ਨੇ, ਕੀਟਾਣੂ ਹੁੰਦੇ ਨੇ ਇਹ ਹੁੰਦੇ ਆਪਾਂ ਵੀ ਤੇ ਖੇਡ ਕੇ ਵੱਡੇ ਹੋਏ ਆ। ਬਲਕਿ ਅੱਜ ਕੱਲ੍ਹ ਡਾਕਟਰ ਵੀ ਮੈਨੂੰ ਲੱਗਦਾ ਹੈ। ਕਹਿੰਦੇ ਹੋਣੇ ਕਿ ਬਈਆ ਤੁਸੀਂ ਮਿੱਟੀ ਦੇ ਅੰਦਰ ਬੱਚਿਆਂ ਨੂੰ।
ਨਹੀਂ ਦੇਸੀ ਤਰੀਕਾ ਤਾਂ ਦੇਖੋ ਬੈਸਟ ਹੀ ਹੈ। ਜਦ ਜਦ। ਦੇਸ਼ ਚ ਰਹਿ ਰਹੇ ਹਾਂ। ਹਿੰਦੁਸਤਾਨ 'ਚ ਰਹਿ ਰਹੇ ਹਾਂ। ਤੇ ਫੋਰਨ ਫੋਰਨ ਵਾਗੂੰ ਬੱਚੇ ਥੋੜ੍ਹੀ। ਤੇ ਅਸੀਂ ਪਾਲਣੇ ਹਾਂ ਉੱਥੇ ਦੇ ਬੱਚੇ ਕਿੰਨੇ ਸੋਲ ਜਿਹੇ ਹੁੰਦੇ ਨੇ ਇੱਥੇ ਆ। ਤੇ ਉਹਨਾ ਨੂੰ ਪਾਣੀ ਨੀ ਸੂਟ ਕਰਦਾ ਹੈ। ਡਸਟ ਨਾਲ ਉਹਨਾਂ ਨੂੰ ਐਲਰਜੀ ਹੋ ਜਾਂਦੀ ਹੈ।ਜ਼ਰਾ ਜਿਹਾ ਟੱਚ ਹੋਣ ਨਾਲ ਉਹਨਾਂ ਨੂੰ ਇਨਫੈਕਸ਼ਨ ਹੋ ਜਾਂਦੇ ਨੇ। ਤੇ ਸਾਡੇ। ਇੰਡੀਆ ਦੇ ਬੱਚੇ ਤਾਂ ਹੀ ਤੇ ਬਈ ਮਿੱਟੀ 'ਚ ਹੀ ਪਲੇ ਹੁੰਦੇ ਨੇ। ਡਸਟ ਦੀ ਉਹਨਾਂ ਨੂੰ ਆਦਤ ਧੁੱਪ ਧੱਪ ਤੋਂ ਤਾਂ ਹੀ ਉਹਨਾਂ ਦੀ ਆਦਤ ਪਈ ਹੁੰਦੀ ਉਹਨਾਂ ਦੀ। ਦੀ ਬੋਡੀ ਉਸ ਤਰੀਕੇ ਨਾਲ।
ਹਾਂਜੀ ਉਹ ਤਾਂ ਹੈ।ਹੀ ਅੱਜ ਕੱਲ ਦੀ ਮਾਵਾਂ ਤੇ ਕੁਝ ਜ਼ਿਆਦਾ ਹੀ ਬੱਚੇ ਨੂੰ। ਥੋੜਾ ਜਿਹਾ ਸੋਲ ਬਣਾ ਕੇ ਰੱਖਦੀ ਹਾਂ। ਮੈਂ ਤੇ ਦੇਖਦੀ ਹਾਂ ਲੇਬਰ ਦੇ ਬੱਚੇ। ਮੇਰੇ ਘਰ ਦੇ ਕੋਲੇ ਘਰ ਬਣ ਰਿਹਾ ਉਹਦੇ ਲੇਬਰ ਦੇ ਬੱਚੇ ਤੇ ਸਾਰਾ ਦਿਨ ਬਾਲੂ ਨਾਲ ਮਿੱਟੀ। ਮਿੱਟੀ ਨਾਲ ਖੇਡਦੇ ਰਹਿੰਦੇ ਨੇ ਨੰਗੇ। ਪੈਰ, ਕੱਪੜੇ ਵੀ ਨੀ ਪਾਏ, ਬਸ ਉੱਤੇੇ ਟੀ ਸ਼ਰਟ ਪਾਈ ਹੈ, ਉਹ ਪਾਈ ਹੈ, ਉਹ ਵੀ ਨਹੀਂ ਪਾਈ ਹੈ। ਉਹ ਉਹਨਾਂ ਨੂੰ ਤੇ ਕਦੇ। ਕੋਈ ਬਿਮਾਰੀ ਨਹੀਂ ਹੁੰਦੀ ਤੇ ਇੱਥੇ ਤੇ ਬੱਸ ਜਿੰਨਾ ਤੁਸੀਂ ਬਚਾ ਬਚਾ ਕੇ।
ਬੋ ਤੁਸੀਂ ਆਪਣੀ ਬੋਡੀ ਨੂੰ ਜਿਸ ਤਰ੍ਹਾਂ ਸਰੀਰ ਨੂੰ ਜਿਤਨਾ ਟਾਲ ਦਿਉ। ਬਸ ਬੱਚੇ ਦੀ ਵੀ ਬੋਡੀ ਨੂੰ ਹਰ ਚੀਜ਼ ਦੀ ਸ ਬਈ ਉਹਨੂੰ ਸਹੂਲੀਅਤ ਹੀ ਮਿਲ ਜਾਏਗੀ। ਹਰ ਚੀਜ਼ ਦਾ ਉਹਨੂੰ ਸੁੱਖ ਮਿਲ ਜਾਏਗਾ ਤੇ ਉਹਨੂੰ ਦੁੱਖ ਦਾ ਅਹਿਸਾਸ ਹੀ ਕਦੋਂ ਹੋਵੇਗਾ? ਅੱਜ ਕੱਲ ਦੁੱਖ ਕਰਦੇ ਹੀ ਨਹੀਂ ਗਿਰਨ ਨੀ। ਦਿੰਦੇ ਤੇ ਪਹਿਲੇ ਸਾਨੂੰ ਇੱਕ ਜ਼ੁਲਮਾਂ ਬੋਲਦੇ ਸੀ, ਗਿਰ-ਗਿਰ ਕੇ ਈ ਵੱਡੇ ਹੁੰਦੇ। ਅੱਜ -ਕੱਲ੍ਹ ਦੀਆਂ ਮਾਂਵਾਂ ਗਿਰਨ ਈ ਨਾ ਦੇਖ ਹੁਣ। ਗੋਦੀ ਚ ਹੀ ਬਿਠਾਏ ਰੱਖੇ ਨੇ, ਥੱਲੇ ਨਹੀਂ ਜਾਣਾ ਡਿੱਗ ਜਾਓਗੇ। ਤੇ ਗਿਰਨ ਹੀ ਨਹੀਂ ਦੇਣਾ ਜਦ ਤੁਹਾਨੂੰ ਲੱਗੇ ਕਿ ਉਹਦਾ ਪੱਕਾ ਹੀ ਕਿਤਰ੍ਹਾਂ ਹੋਣਾ ਐ।
ਹੋਰ ਕੀ ਬਲਕਿ ਜਦੋਂ ਮੇਰੇ -ਮੇਰੇ ਮੁੰਡੇ ਨੂੰ ਚੋਟ ਲੱਗਦੀ ਹੈ, ਮੈਂ ਤੇ ਕਹਿੰਦੀ ਕੋਈ ਗੱਲ ਨਹੀਂ। ਕੋਈ ਗੱਲ ਨੀ ਨਾ ਮੈਂ ਰੀਐਕਟ ਕਰਦੀ ਹਾਂ ਨਾ ਮੈਂ ਕੁਛ ਕਹਿੰਦੀ ਹਾਂ, ਕਿਉਂਕਿ ਪਤਾ ਤੁਸੀਂ ਜਿੰਨਾ ਉਹਨੂੰ ਦੇਖੋ ਦੇਖੋਗੇ ਬੋਲੋਗੇ ਉਹਨਾ ਬੱਚਾ ਹੋਰ ਸੋਹਲ ਬਣੇਗਾ, ਹਾਏ ਮੇਰੀ ਚੋਟ ਲੱਗ ਗਈ ਹਾਏ ਮੇਰੇ ਚੋਟ ਲੱਗ ਗਈ ਹੁਣ ਅੱਜ -ਕੱਲ੍ਹ ਦੀ ਮਾਵਾਂ ਕੀ ਕਰਦੀਆਂ ਨੇ ਬੱਚੇ ਨੂੰ ਇੰਨਾ ਜ਼ਾਦਾ ਬਚਾਅ ਬਚਾ ਕੇ ਰੱਖਦੀਆਂ ਨੇ ਹਾਂ, ਅੱਜ- ਕੱਲ ਇੰਨਾ ਜ਼ਿਆਦਾ ਬਚਾਅ- ਬਚਾਅ ਕੇ ਕੇ ਰੱਖਦੀਆਂ ਨੇ ਕਿ ਉਹਨਾਂ ਨੂੰ ਪਤਾ ਹੀ ਨਹੀਂ ਈ ਐ।
ਨਹੀਂ ਫਿਰ ਅੱਗੇ ਜਾ ਕੇ ਪਰੇਸ਼ਾਨੀ ਹੋ ਜਾਣੀ ਹੈ, ਹੋਰ ਕੁਛ ਨਹੀਂ ਕਿਉਂਕਿ ਬੱਚੇ ਦੀ ਆਦਤ ਉਹਨੂੰ ਕੰਫਰਟ ਜ਼ੋਨ ਚ ਰਹਿਣ ਦੀ ਆਦਤ ਹੋ ਜਾਂਦੀ ਹੈ। ਰੱਬ ਨਾ ਕਰੇ ਕੱਲ ਨੂੰ ਉਹਨੂੰ ਜਦ ਕਿਸੇ ਟਫ ਸਿਚੁਏਸ਼ਨ ਚ ਉਹਦੀ ਬੋਡੀ ਨੂੰ ਜਾਣਾ ਪਏਗਾ। ਤੇ ਫੇਰ ਉਹਨੂੰ ਦਿੱਕਤ ਹੋਏਗੀ, ਫੇਰ ਉਹ ਝੇਲੀ ਨੀ ਪਏਗਾ ਕਿਉਂਕਿ ਤੁਸੀਂ ਸ਼ੁਰੂ ਤੋਂ ਉਹਨੂੰ ਬਿਲਕੁਲ ਕੰਫਰਟ ਜੋਨ ਚ ਰੱਖਿਆ ਹੈ।
ਹਾਂਜੀ ਉਹੀ ਤੇ ਹੈ ਨਾ ਉਹੀ ਸਮਝਾ ਕੇ ਆਈ ਆ ਉਹਨੂੰ। ਉਹਨੂੰ ਇਹੀ ਕਿਹਾ ਕਿ ਹਰੇਕ ਚੀਜ਼ ਚ ਦਵਾਈ ਦੇਣ ਦੀ ਜ਼ਰੂਰਤ ਨਹੀਂ ਹੈ, ਜਿੰਨਾ ਉਹਨੂੰ ਛੱਡੇਗੀ ਨਾਲੇ ਉਹ ਉਹਨੂੰ ਫੜ ਕੇ ਰੱਖਦੀ ਹੈ ਕਿਤੇ ਉਹਨੂੰ ਚੋਟ ਨਾ ਲੱਗ ਜੇ, ਉਹਨੂੰ ਮੈਂ ਕਿਹਾ ਕਿ ਬੱਚੇ ਨੂੰ ਚੀਜ਼ਾਂ ਨੂੰ ਅਹ ਜੇ ਦੇਖਣ ਦੇ ਉਹ ਚੀਜ਼ ਨੂੰ ਫੜੇਗਾ, ਸੁੱਟੇਗਾ ਥੋੜ੍ਹੀ ਉਹਨੂੰ ਚੋਟ ਲੱਗੇਗੀ। ਹਰ ਇੱਕ ਚੀਜ਼ ਨੂੰ ਫੜ ਕੇ ਦੇਖੇ।
ਬ੍ਰੇਨ ਤਾਂ ਹੀ ਤੇ ਡਿਵਲੈਪ ਹੋਏਗਾ ਬੱਚੇ ਦਾ ਦਿਮਾਗ ਕਿਤੇ ਲੱਗੇ ਬੱਚੇ ਦਾ।
ਉਹੀ ਗੱਲ ਆ ਨਾ।
ਉਹ ਅੱਜ- ਕੱਲ੍ਹ ਸਮਾਂ ਬਹੁਤ ਚੇਂਜ ਹੋ ਗਿਆ ਨਾ ਐਕਚੁਲੀ ਪਹਿਲੇ ਕੀ ਹੁੰਦਾ ਸੀ ਪਰਿਵਾਰ ਵੱਡੇ- ਵੱਡੇ ਵੱਡੇ ਹੁੰਦੇ ਸੀ, ਬਜ਼ੁਰਗ ਹੁੰਦੇ ਸੀ ਪਰਿਵਾਰ ਚ। ਤੇ ਇੱਕ ਹੱਥ ਚ ਰਹਿੰਦੇ ਹੀ ਨੀ ਸੀ ਬੱਚੇ ਕਦੇ ਚਾਚੀ ਨੇ ਫੜ ਲਏ ਕਦੇ ਤਾਈ ਨੇ। ਭੈਣ ਭਰਾ ਹੀ ਇੰਨੇ ਸਾਰੇ ਹੋ ਜਾਂਦੇ ਸੀ ਕਦੇ ਇੰਨੇ ਕਦੇ ਬੱਚਾ ਏਦਾਂ ਹੀ ਵੱਡੇ ਹੋ ਜਾਂਦਾ ਸੀਗਾ ਅੱਜ- ਕੱਲ੍ਹ ਤੇ ਰੋਟੀ ਵੀ ਮੈਨੂੰ ਦੇਖਿਆ ਕਈ ਮਾਵਾਂ ਪਿੱਛੇ -ਪਿੱਛੇ ਲੈ ਕੇ ਘੁੰਮਦੀਆਂ ਨੇ। ਰੋਟੀ ਖਾ ਲੈ ਰੋਟੀ ਖਾ ਲੈ ਬੱਚੇ ਅੱਗੇ -ਅੱਗੇ ਹੁੰਦੇ ਨੇ ਮਾਵਾਂ ਪਿੱਛੇ ਪਿੱਛੇ ਘੁੰਮਦੀਆਂ ਨੇ ਪਹਿਲੇ ਕੀ ਹੁੰਦਾ ਸੀ ਬਈ ਇੰਨੇ ਵੱਡੇ ਛੋਟੇ ਭੈਣ- ਭਰਾ ਹੈਗੇ, ਉਹ ਦੇਖ- ਦੇਖ ਕੇ ਬੱਚਾ ਆਪੇ ਹੀ ਸਿੱਖ ਜਾਂਦਾ ਸੀ, ਆਪੇ ਰੋਟੀ ਰੋਟੀ ਖਾਂਦੇ ਸੀ ਬੱਚੇ ਔਰ ਖਾਣ ਵੀ ਦੇਣੀ ਚਾਹੀਦੀ ਹੈ, ਮੇਰੀ ਬਸ ਕਹਿੰਦੀ ਸੀ ਕਿ ਬੱਚਾ ਜਦ ਆਪਣੇ ਹੱਥ ਨਾਲ ਰੋਟੀ ਖਾਂਦਾ ਤਦ ਹੀ ਉਹਨੂੰ ਸਿਦਾ ਪਾਉਂਦਾ ਐ। ਅਤੇ ਦੀ ਉਹਦਾ ਢਿੱਡ ਵੀ ਭਰਦਾ।
ਨਾਲੇ ਮਾਵਾਂ ਕੀ ਕਰਦੀਆਂ ਨੇ ਅੱਜ- ਕੱਲ੍ਹ ਕੀ ਬੱਚੇ ਨੂੰ ਉਹ ਟਰੋਲੀ ਚ ਜਾਂ ਉੱਥੇ ਸਟੋਲਰ ਤੇ ਬੈਠਾ ਦਿੱਤਾ ਆਪਣਾ ਰੋਟੀ ਖਾ ਰੀਆਂ ਨੇ ਆਰਾਮ ਨਾਲ ਬਹਿ ਕੇ ਬਲਕਿ ਪਹਿਲਾਂ ਇਹ ਹੁੰਦਾ ਸੀ ਸਾਡੀ ਬੀਜੀ ਕਹਿੰਦੇ ਹੁੰਦੇ ਸੀ ਕਿ ਬੱਚੇ ਨੂੰ ਗੋਦੀ ਚ ਲੈ ਕੇ ਬੈਠੋ ਤੇ ਆਪ ਰੋਟੀ ਖਾਓ ਤਾਂ ਕਿ ਬੱਚੇ ਨੂੰ ਵੀ ਹਾਂ ਬਰਕਤ ਆਂਦੀ ਹੈ, ਨਾਲੇ ਇਹ ਵੀ ਹੁੰਦਾ ਕਿ ਬੱ
ਹੈਬਿਟ ਪੈਂਦੀ ਹੈ ਉਹੀ -ਉਹੀ ਉਹਦੀ ਆਦਤ ਵੀ ਪੈਂਦੀ ਹੈ ਸਾਡੇ ਨਾਲ ਬਹਿ ਕੇ। ਕੇ ਰੋਟੀ ਖਾਂਦੀ
ਹਾਂਜੀ,
ਬਸ ਸਮਾਂ ਚੇਂਜ ਹੋ ਗਿਆ ਹੁਣ ਅਸੀਂ ਕੀ ਕਰ ਸਕਦੇ ਹਾਂ ਬਈ ਹੋਰ ਅੱਜ -ਕੱਲ- ਅੱਜ -ਕੱਲ੍ਹ ਦੀ ਕੁੜੀਆਂ ਨੂੰ ਵੱਡੇ ਘਰਾਂ ਚ ਹੈ ਨਹੀਂ ਨੇ ਤੇ ਸਮਝਾਣ ਵਾਲਾ ਕੋਈ ਹੈ ਵੀ ਨਹੀਂ ਹੈ। ਛੋਟੇ -ਛੋਟੇ ਪਰਿਵਾਰ ਨੇ ਉਹਨਾਂ ਦੀ ਸਮਝ ਦੇ ਨਾਲ ਉਹ ਜੋ ਕਰਦੀਆਂ ਨੇ ਇੱਕ ਤੇ ਯੂਟਿਊਬ ਨੇ ਮੱਤ ਮਾਰੀ ਹੁੰਦੀ ਹੈ ਜਿਹੜਾ ਉਹਨਾਂ ਨੂੰ ਕੁਛ ਦੇਖਣਾ ਹੈ ਗੂਗਲ ਕਰ ਲਉ ਯੂਟਿਊਬ ਚ ਦੇਖ ਲਓ। ਉਹ ਵੀ ਚੀਜ਼ਾਂ ਦਾ ਫ਼ਰਕ ਪੈਂਦਾ ਹੈ ਥੋੜਾ ਜਿਹਾ ਘਰ ਚ ਵੱਡੇ ਹੋਣ ਦਾ ਬਹੁਤ ਫ਼ਰਕ ਪੈਂਦਾ ਹੈ।
ਹ
ਬਾਕੀ ਉਹ ਨੂੰ ਸਮਝਾਓ ਕਿ ਥੋੜੇ ਜ਼ਿਆਦਾ ਦਵਾਈ ਦੇਣੀ ਅੱਛੀ ਗੱਲ ਨਹੀਂ ਹੈ
ਸਮਝਾ ਕੇਤੇ ਮੈਂ ਆਈ ਹਾਂ ਬਾਕੀ ਦੇਖੋ ਕਿੰਨੀ ਸਮਝ ਆਦੀ ਗੱਲ ਕਿੰਨੀ ਨਹੀਂ ਆਉਂਦੀ ਹੈ ਇਹ ਤੇ ਬਾਈ ਉਹਦੇ ਉੱਤੇ ਹੈ ਹੁਣ ਮੈਂ ਵੀ ਉਹਦੇ ਕੋਲ ਡੇਲੀ ਡੇਲੀ ਜਾ ਨਹੀਂੀ ਸਕਦੀ ਹੈ ਕਿਉਕਿ ਮੈਨੂੰ ਇੱਥੋਂ ਜਾਣ ਨੂੰ ਵੀ ਕਾਫੀ ਟਾਈਮ ਲੱਗ ਜਾਂਦਾ ਹੈ ਹਾਂਜੀ ਹੈਲੋ
ਉਨ੍ਹਾਂਨਾਂ ਦੀ ਹੈ
ਹਾਂਜੀ
ਮੈਂ ਕਹਿ ਰਹੀ ਹਾਂ ਤੁਹਾਡੀ ਭੈ ਭੈਣ ਦੀ ਸਸੂ ਮਾਂ ਨਾਲ ਨੀ ਰਹਿੰਦੀ ਦੀ ਉਹਨਾਂ ਦੇ
ਨਹੀਂ ਨਹੀਂ ਉਹ ਪੰਜਾਬ ਸਾਈਡ ਰਹਿੰਦੇ ਨੇ ਤੇ ਤਾਂ ਕਰਕੇ ਉਹ ਕਦੀ ਕਦੀ ਆਉਂਦੇ ਨੇ ਉਹ ਉੱਥੇ ਰਹਿੰਦੇ ਨੇ ਤਾਂ ਕਰਕੇ ਨਾਲੇ ਉਹੀ ਹੈ ਨਾ ਕਿ ਤੁਸੀਂ ਅਗਰ ਤੁਹਾਨੂੰ ਨਹੀਂ ਕੁਝ ਸਮਝ ਆ ਰਿਹਾ ਤੁਸੀਂ ਵੱਡਿਆਂ ਨਾਲ ਪੁੱਛ
ਪੁੱਛ ਲੋੋ ਉਹੀ ਤੇ ਅੱਜ ਕੱਲ ਦੀ ਪੁੱਛਦੀਆਂ ਵੀ ਨਹੀਂ ਨਹੀਂ ਉਹਨਾਂ ਨੂੰ ਬੋਲੋ ਬੱਚੇ ਵੀ ਕੇ ਹੈ ਥੋੜ੍ਹਾ ਜਿਹਾ ਤੇ ਮਤਲਬ ਦੇਸੀ ਚੀਜ਼ਾਂ ਵੀ ਜ਼ਰੂਰੀ ਨੇ ਖਾਣ ਪਾਂਣ ਸਹੀ ਰੱਖੋ ਆਪਣਾ ਜੋ ਵੱਡਾ ਜਿਹਨਾਂ ਨੂੰ ਐਕਸਪੀਰੀਅੰਸ ਹੈ ਉਹਨਾਂ ਨਾਲ ਗੱਲ ਕਰਕੇ ਪੁੱਛੋ ਏਦਾਂ ਹੀ ਬੱਚੇ ਪਲਦੇ ਨੇ ਹੋਰ ਕੀ ਹੈ ਚਲੋ ਠੀਕ ਹੈ ਜੀ ਲੱਗਦਾ ਕੋਈ ਬਾਹਰ ਆਇਆ ਹੈ ਤੇ ਫਿਰ ਅਸੀਂ ਗੱਲ ਕਰਦੇ ਹਾਂ ਓਕੇ ਜੀ ਸਤਿ ਸ਼੍ਰੀ ਅਕਾਲ